ਹੈਲੋ ਹਾਂਜੀ ਸ ਹਾਂਜੀ ਸਤਿ ਸ੍ਰੀ ਅਕਾਲ ਭੈਣ ਜਜੀ ਹੋਰ ਕੀ ਹਾਲ ਚਾਲ ਹੈ
ਵਧੀਆ ਭਰਾ ਜੀ ਤੁਸੀਂ ਸੁਣਾ ਸੁਣਾਓ ਠੀਕ ਹੋ
ਹੋਰ ਵਧੀਆ ਜੀ ਵਧੀਆ ਹੋਰ ਅੱਜ ਤੁਸੀਂ ਕਿਵੇਂ ਯਾਦ ਕਰ ਰਿਆ
ਹੈਲੋ
ਮੈਂ ਕਿਹਾ ਤੁਸੀਂ ਬਵੇਂ ਯਾਦ ਕਰ ਲਿਆ ਮੈਂ ਕਿਹਾ ਤੁਸੀਂ ਕਿਵੇਂ ਯਾਦ ਕਰ ਲਿਆ ਅੱਜ
ਰਾਜੀ ਨਾ ਗੱਲ ਹੀ ਕਰ ਲਈ ਬੜੇ ਦਿਨ ਹੋ ਗਏ ਨਾ
ਹਾਂਜੀ ਹਾਂਜੀ ਮੈਂ ਵੀ ਤੁਹਾਨੂੰ ਫੋਨ ਕਰਨਾ ਹੀ ਸੀ ਤੇ ਮੈਂ ਕਿਹਾ ਚਲੋ ਮੈਂ ਹੀ ਕਰਾ ਫੋਨ ਮੈਂ ਨਾ ਆਪਣਾ ਅੱਜ ਕੱਲ੍ਹ ਤੁਹਾਨੂੰ ਪਤਾ ਗਰਮੀ ਹੋਈ ਸੀ ਬੜੀ ਤੇ ਮੈਨੂੰ ਕੱ ਕੱਪੜੇ ਵਗੈਰਾ ਥੋੜੇ ਖਰੀਦਣੇ ਸੀ ਤੇ ਮੈਂ ਕਿਹਾ ਤੁਹਾਨੂੰ ਅੱਛਾ ਬ ਨਲਾਈਨ ਕਪੜੇ ਵਗੈਰਾ ਸਹੀ ਆਉਦੇ ਚ
ਦੇਖੋ ਕੋਈ ਕੋਈ ਐਪ ਤਾਂ ਬਹੁਤ ਅੱਛੇ ਮਿਲਦੇ ਨੇ ਔਨਲਾਈਨ ਕੱਪੜੇ ਹਨਾ ਕਈ ਵਾਰ ਤਾਂ ਇੰਝ ਹੀ ਦੇ ਜਾਂਦੇ ਨੇ ਹਾਂ ਅੱਗੇ ਮੈਂ ਮੀਸ਼ੋ ਤੇ ਕੀਤੀ ਸੀ ਓਨਲਾਈਨ ਸ਼ੋਪਿੰਗ ਤੇ ਕਲੋਥ ਵੀ ਅੱਛਾ ਨ ਦਿੱਤਾ ਉਹਨੇ ਫੈਬਰਿਕ ਤੇ ਉਸ
ਅੱਛਾ ਤੇ ਫੇਰ ਤੁਹਾਡੇ ਪੈਸੇ ਇਨਾ ਵਾਪ ਪਸਵਨੀ ਲ ਹੈ
ਨਹੀਂ ਪੈਸੇ ਵਾਪਸ ਨਹੀਂ ਆਏ ਮੀਸ਼ੋ ਤੁਸੀਂ ਕਰਨਾ ਹੀ ਨਾ ਫਲਿਪਕਾਰਟ ਤੇ ਫੇਿਰ ਵੀ ਅੱਛੇ ਹੈਗੇ ਨੇ
ਹਾਂ ਬਸ ਮੈਂ ਸ਼ੁਕਰ ਹੈ ਤੁਹਾਨੂੰ ਫੋਨ ਕਰ ਲਿਆ ਮੈਂ ਤੇ ਮ
ਹਾਂਜੀ
ਮੈਂ ਚਲ ਔਡਰ ਕਰਾਂ ਫਿਰ ਮੈਂ ਮਾਂ ਕੁੱਛ ਆ ਪ ਨਾ ਮੈਂ ਤੁਹਾਨੂੰ ਪੁੱਛਾਂ ਕੱਪੜੇ ਵ ਕਿ ਕਿਵੇਂ ਆਉਂਦੇ ਨੇ ਕਿਉਂਕਿ ਨਾ ਮੈਂ ਇੱਕੱ ਰਿਵਿਊ ਚੈੱਕ ਕੀਤਾ ਸੀਥੇਵਿਊ ਵਿੱਚ ਵਧੀਆ ਅੱਛ ਮੈਨੂੰ ਤੇ ਪਸੰਦ ਆਂਦੇ ਸਿੱਖ ਬੜੇ ੱੜ
ਹਾਂਜੀ, ਪਤਾ ਕੀ ਉਹ ਨਾ ਸਾਨੂੰ ਫੋਟੋ ਚ ਕੁਛ ਹੋਰ ਦਿਖਾਂਦੇ ਨੇ ਵੀਡੀਓ ਚ ਵੀ ਕੁਛ ਹੋਰ ਦਿਖਾਂਦੇ ਨੇ ਪਰ ਦਿੰਦੇ ਦੇ
ਅੱਛਾ ਅੱਛਾ, ਵਖਾਂਦੇ ਕੁਛ ਹੋਰ ਨੇ ਅਤੇ ਆਂਦਾ ਕੁਛ ਹੋਰ ਹੈ
ਜੀ ਇਹ ਗੱਲ ਸਾਰੀ ਉੱਥੇ ਕਲੋਥ ਵੀ ਲਿਖੇ ਹੁੰਦੇ ਨੇ ਬਈ ਕੋਟਨ ਪਰ ਕੋਟਨ ਬਲੈਂਡ ਹੁੰਦਾ ਉਹ
ਅੱਛਾ ਅੱਛਾ ਵਾਂ,
ਹਾਂਜੀ
ਫੇਰ ਇਹ ਤੇ ਬੇਕਾਰ ਚੀਜ਼ ਫਿਰ ਮੈਂ ਨੀ ਲੈਣੀ ਮਿਸੋ ਤੋਂ ਨਹੀਂ ਲੈਣੇ ਮੈਂ
ਹਾਂ, ਤੁਸੀਂ ਫਲਿੱਪਕਾਰਟ ਤੋਂ ਰਹੋ ਤੇ ਬੜੇ ਅੱਛੇ ਨੇ
ਅੱਛਾ ਤੇ ਜੇ ਮੈਂ ਜੇ ਮੈਂ, ਇੰਸਟਾਗ੍ਰਾਮ ਦੇ ਇੰਸਟਾਗ੍ਰਾਮ ਤੋਂ ਡਾਇਰੈਕਟ ਮੈਂ ਕਿਸੇ ਪੇਜ ਤੋਂ ਮੰਗਾਲਾਂ ਜਿਵੇਂ ਮੰਨ ਲਓ ਆਸ਼ੋ ਆ ਆਸ਼ੋ ਰਾਜਸਥਾਨ ਦਾ ਹੈ ਹਨਾ ਤੇ ਉੱਧਰੋਂ ਜੇ ਮੈਂ ਉਹ ਉੱਧਰੋਂ ਮੰਗਾ ਲਾਂ ਤਾਂ ਉਹ ਆਪਣਾ ਕੱਪੜਾ ਵਗੈਰਾ ਸਹੀ ਹੁੰਦਾ।
ਦੇਖੋ ਕੱਪੜਾ ਤਾਂ ਠੀਕ ਹੁੰਦਾ ਹੈ ਪਰ ਉਹਨਾਂ ਦਾ ਕਈ ਵਾਰ ਨਾ ਕੋਂਟੈਕਟ ਮਿਲ ਨੀ ਪਾਉਂਦਾ ਉਹ ਨਾਲ ਕਈ ਵਾਰ ਨਾ ਕੁਛ ਫੈਂਕ ਆਈ ਡੀ ਬਣਾ ਕੇ ਵੀ ਕੁਛ ਦਿੰਦੇ ਨੇ
ਅੱਛਾ ਅੱਛਾ, ਨਹੀਂ ਫਿਰ ਫਿਰ ਮੈਂ ਇੱਕ ਕੰਮ ਕਰਨਾ ਮੈਨੂੰ ਮਤਲਬ ਜੈਨੂਅਨ ਲਗਦੀ ਪਈ ਆਪਣਾ ਇਹ ਫਲਿੱਪਕਾਰਟ
ਹਾਂਜੀ, ਇਹਦੇ ਹਾਂਜੀ ਫਲਿੱਪਕਾਰਟ ਤੁਸੀਂ ਲੈਲੋ ਬੈਸਟ ਹੈਗਾ ਵੀ ਐਪ ਵੀ
ਤੁਸੀਂ ਆਪ ਕਿੱਥੇ ਲੈਂਦੇ ਵੈਸੇ ਔਨਲਾਈਨ ਲੈਂਦੇ ਜਾ ਜਾਂ ਫਿਰ ਬਾਜ਼ਾਰਾਂ ਚ ਜਾਂਦੇ ਹੋ
ਨਹੀਂ ਨਹੀਂ ਮੈਂ ਵੈਸੇ ਮਾਰਕੀਟ ਚ ਜਾਣੀ ਆ ਦੋਨੋ ਲੈ ਲੈਣੀ ਆ ਜਿਵੇਂ ਮੋੜ ਕਰੇ
ਅੱਛਾ ਅੱਛਾ ਨਹੀਂ ਪਿੱਛੇ ਤੁਹਾਡੇ ਤੁਸੀਂ ਆਏ ਸੀ ਨਾ ਸਾਡੇ ਉੱਧਰ ਪੰਜਾਬ ਤੇ ਤੁਹਾਡੇ ਬੈ ਬੱਚਿਆਂ ਨੇ ਬੜੀ ਸੋਹਣੀ ਸੋਹਣੀ ਟੀ ਸ਼ਰਟਾਂ ਪਾਈਆਂ ਆਂ ਸੀ ਤੇ ਉਹ ਮੈਂ ਕਿਹਾ ਸ਼ਾਇਦ ਤੁਸੀਂ ਅਜੀਓ ਤੋਂ ਮੰਗਾਈਆਂ ਨੇ
ਨਹੀਂ ਨਹੀਂ ਉਹ ਮੈਂ ਮਾਰਕੀਟ ਜਾਣੀ ਬੱਚੇ ਦੇ ਕੱਪੜੇ ਮੋਸਟਲੀ ਮਾਰਕੀਟ ਤੋਂ ਹੀ ਲੈਣੀ ਆ ਕਿਉਂਕਿ ਸਾਈਜ਼ ਦਾ ਇਸ਼ੂ ਜਾਂਦਾ ਨਾ ਫਿਰ ਸਾਈਜ਼ ਵੱਡਾ ਛੋਟਾ ਤਾਂ ਬਹੁਤ ਦਿੱਕਤ ਹੋ ਜਾਂਦੀ ਫਿਰ।
ਪਤਾ ਲੱਗਦੇ ਨੇ
ਹਾਂਜੀ ਹਾਂਜੀ, ਇਸ ਲਈ ਬੱਚਿਆਂ ਤੋਂ ਸ਼ੋਪ ਤਾਂ ਲੈ ਜਾਈਦਾ ਨਾਲ ਹੀ
ਅੱਛਾ ਅੱਛਾ, ਹਾਂਜੀ ਹਾਂਜੀ ਵੈਸੇ ਨਾ ਸਾਡੇ ਇੱਥੇ ਵੀ ਜੈਕ ਜੋਨ ਸੈਗਾਵੇ ਕੈਪਸਨ ਕੈਪਸਨ ਦੇ ਵਿੱਚ ਸਾਰੇ ਬ੍ਰੈਂਡ ਨੇ ਜਿੱਦਾਂ ਪੂਮਾ ਹੋ ਗਿਆ ਇ ਐਡਿਡਾਸ ਹੋ ਗਿਆ ਨਾਈਕ ਹੋ ਗਿਆ ਲਿਵਾਈਜ਼ ਹੋ ਗਿਆ ਸਾਰੇ ਬ੍ਰੈਂਡ ਨੇ। ਤੇ ਉੱਥੇ ਵੀ ਬੜੇ ਵਧੀਆ ਕੱਪੜੇ ਮਿਲਦੇ ਨੇ, ਬਸ ਐਂਵੇਂ ਥੋੜ੍ਹੇ ਨਾ ਕੋਸਟਲੀ ਹੁੰਦੇ ਨੇ ਤੇ ਫਿਰ ਮੈਨੂੰ ਇਹ ਹੁੰਦਾ ਕਿ ਦੇਖੋ ਡੇਲੀ ਯੂਜ ਦੇ ਕੱਪੜੇ ਨਾ ਬੰਦਾ ਥੋੜ੍ਹਾ ਆਪਣਾ ਹਰ ਕੋਈ ਬਜਟ ਵੇਖਦਾ
ਹਾਂ ਹਾਂ ਬਿਲਕੁਲ ਠੀਕ ਕਹਿ ਰਹੇ ਹੋ ਹਾਂਜੀ।
ਤੇ ਮੈਨੂੰ ਐ ਸੀ, ਮੈਂ ਕਿਹਾ ਚੱਲਣਾ ਮੀਸ਼ੋ ਜਾਂ ਫਲਿੱਪਕਾਡ ਤੋਂ ਵੇਖਣਾ ਵਾ, ਡੇਲੀ ਯੂਜ ਦੇ ਕੱਪੜੇ ਮਿਲ ਜਾਣ। ਥੋੜ੍ਹੇ ਔਫਰ ਵੀ ਮਿਲ ਜਾਂਦਾ ਵੇ। ਬਾਕੀ ਜਿਹੜੇ ਬਾਹਰ ਅੰਦਰ ਦੇ ਕੱਪੜੇ ਹੁੰਦੇ ਨੇ ਨਾ ਉਹ ਤਾਂ ਦੇਖੋ ਅਸੀਂ ਕੈਪਸਨਸ ਤੋਂ ਹੀ ਲੈਂਦੇ ਆ, ਕਿਉਂਕਿ ਜਿਹੜੇ ਮੇਰੇ ਬੱਚੇ ਨੇ ਉਹ ਬ੍ਰੈਂਡ ਤੋਂ ਘੱਟ ਕੱਪੜਾ ਪਾਉਂਦੇ ਹੀ ਨੀ ਮਤਲਬ ਕਿੱਥੇ ਆਉਣ ਜਾਣ ਵਿੱਚ, ਹਾਂ ਬਸ ਮੈਨੂੰ ਇਹੀ ਸੀ ਮੈਂ ਕਿਹਾ ਚੱਲ ਮੈਂ ਭੈਣ ਜੀ ਨੂੰ ਪੁੱਛਾਂ, ਦੁਕਾਨਾਂ ਤੇ ਤਾਂ ਚੜਦੇ ਹੀ ਨਹੀਂ ਜੇ ਬਿਲਕੁਲ ਵੀ।
ਹਾਂਜੀ ਪਤਾ ਕੀ ਆ ਦੁਕਾਨਾਂ ਦੇ ਦੁਕਾਨਾਂ ਵੀ ਅੱਛੀਆਂ ਹੁੰਦੀਆਂ ਹੈ, ਨੀ ਉਹਨਾਂ ਕੋਲ ਵੀ ਕੰਪਨੀ ਦੇ ਕੱਪੜੇ ਹੁੰਦੇ ਨੇ ਹਾਂ ਹਾਂਜੀ ਉਹਨਾਂ ਕੋਲ ਵੀ ਹੁੰਦੇ ਨੇ, ਤੁਸੀਂ ਟਰਾਈ ਕਰੋਗੇ ਇੱਕ ਵਾਰੀ ਕਿਉਂਕਿ ਬੱਚਿਆਂ ਤਾਂ ਗੰਦੇ ਹੀ ਕਰਨੇ ਹੁੰਦੇ ਨੇ। ਡੇਲੀ ਯੂਜਜ਼ ਤੇ ਜਿੰਨੇ ਮਰਜ਼ੀ ਸਾਫ਼ ਪਾ ਦੋ ਤੁਸੀਂ, ਉਹਨਾਂ ਨੇ
ਮੈਂ ਹੁਣ ਪਤਾ ਕੀ ਸੋ ਹਾਂ, ਅੱਜ ਕੱਲ੍ਹ ਵੇਖ ਦੋ ਤਿੰਨ ਮਹੀਨੇ ਐਸੇ ਨੇ ਅੰਬ ਦੇ ਅੰਬ ਤੇ ਇਹਨਾਂ ਨੇ ਅੰਬ ਆ ਖਾਣੇ ਨੇ ਦੁਸਹਿਰੀ ਅੰਬ ਤੇ ਅਜੇ ਆਏ ਨਹੀਂ। ਜਦੋਂ ਉਹ ਆਉਣੇ ਨੇ, ਉਹ ਇਹਨਾਂ ਨੇ ਅੰਬ ਚੁਪ ਚੁਪ ਕੇ ਇਹਨਾਂ ਨੇ ਸਾਰੇ ਕੱਪੜੇ ਨਾਸ ਮਾਰਤੇ ਨੇ ਬੱਚਿਆਂ ਨੇ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ, ਫਿਰ ਉਹਦੇ ਨਾ ਕਲਰ ਵੀ ਜਾਦਾ, ਮੈਂਗੋ ਅਗਰ ਕੱਪੜਿਆਂ ਤੇ ਲੱਗ ਜਾਏ ਨਾ ਉਹਦਾ ਨਿਸ਼ਾਨ ਵੀ ਨੀ ਜਾਦਾ, ਬੜੇ ਪੱ ਕੇ ਹੋ ਜਾਂਦੇ ਨੇ।
ਹਾਂ ਇਹ ਵੀ ਬੜਾ ਪੰਗਾ ਜੇ, ਚਲੋ ਤੇ ਕੋਈ ਗੱਲ ਨੀ, ਤੁਸੀਂ ਵੈਸੇ ਮੈਨੂੰ ਵਧੀਆ ਸਲਾਹ ਦਿੱਤੀ ਜਾਂ ਤੇ ਤੁਸੀਂ ਇੱਕ ਕੰਮ ਕਰਨਾ ਤੁਸੀਂ ਨਾ ਮੈਨੂੰ ਮਤਲਬ ਛੱਬੀ ਤੋਂ ਅਠਾਈ ਨੰਬਰ ਤਿੰਨ ਚਾਰ ਟੀ ਸ਼ਰਟਾਂ ਮਤਲਬ ਭੇਜ ਦੇਣਾ, ਤੁਸੀਂ। ਡੇਲੀ ਯੂਜ ਦੀ, ਮਤਲਬ ਕਿ ਉਹ ਭੇਜਣਾ ਜਿਹੜੇ ਮੁੰਡੇ ਵੀ ਪਾ ਲੈਣ ਕੁੜੀਆਂ ਵੀ ਪਾ ਲੈਣ।
ਅੱਜ ਕੱਲ ਤਾਂ ਵੈਸੇ ਹੀ ਕੋਈ ਉਹ ਨੀ ਰਿਹਾ, ਮੁੰਡੇ ਕੁੜੀ ਇੱਕੋ ਜਿਹੇ ਕੱਪੜੇ ਪਾਉਦੇ ਨੇ।
ਹਾਂ ਤੇ ਤੁਸੀਂ ਵੇਖ ਲੈਣਾ, ਤੁਸੀਂ ਵਧੀਆ ਈ ਭੇਜਣਾ ਤੁਹਾਨੂੰ ਵੈਸੇ ਮੈਨੂੰ ਪਤਾ, ਤੁਸੀਂ ਆਪ ਕਿੰਨੇ ਸੋਹਨੇ ਤੁਹਾਡੇ ਬੱਚੇ ਕੱਪੜੇ ਪਾਉਦੇ ਨੇ ਤੁਸੀਂ ਵਧੀਆ ਹੀ ਪੇਜੋਗੇ ਹਾਂਜੀ, ਹੋਰ ਘਰ ਪਰਿਵਾਰ ਸਭ ਵਧੀਆ? ਹਾਂ, ਉਹ ਵੀ ਠੀਕ ਐ ਹੁਣ ਪੇਕੇ ਗਈ ਮੈਂ ਤਾਂ ਹੀ ਮੈਂ ਕੇ ਚੱਲੋ ਹੁਣ ਗਈ ਦੀ ਐ ਤੇ ਆਪਣਾ ਨਹੀਂ ਤੇ ਉਹ ਨਾਲ ਹੁੰਦੀ ਨਾ ਫੇਰ ਤੇ ਉਹ ਮੈਨੂੰ ਕਹੇਗੀ ਕੈਪਸਨਸਮ ਮੇ ਚਲੋ ਉੱਥੋਂ ਹੀ ਲੈਣੇ ਨੇ ਕੱਪੜੇ ਅਤੇ ਮੈਮ ਦੇਖੋ ਹਰ ਕੋਈ ਮੈਂ ਕਿਹਾ ਚਲੋ ਸਭ ਕਿਤਾ ਵੇਖਣਾ ਪੈਂਦਾ ਮੈਂ ਕਿਹਾ ਚੱਲ ਤੁਹਾਨੂੰ ਪੁੱਛਾਂ ਉਦੇ ਆਣ ਤੋਂ ਪਹਿਲਾਂ ਨਾ ਤਿੰਨ ਚਾਰ ਟੀ ਸ਼ਰਟਾਂ ਮੰਗਵਾ ਕੇ ਰੱਖ ਦਿਨਾਂ ਵਾਂ ਕਵਾਂਗਾ ਮੈ
ਅੱਛਾ-ਅੱਛਾ-ਅੱਛਾ, ਹਾਂ ਏਵੀ ਗੱਲ ਠੀਕ ਏ। ਤੇ ਉਹਨਾਂ ਨੇ ਟੈਗ ਨੀ ਵੇਖਣਗੇ ਟੈਗ ਤੇ ਲੱਗਾ ਨੀ ਹੋਇਆ
ਨਾ ਟੈਗ ਦੇਖੋ ਟੈਗ ਦੇ ਆਪਾ ਲਾ ਦਈਦਾ, ਟੈਗ ਤੋਂ ਥੋੜੀ ਮਤਲਬ ਕੱਪੜੇ ਤੁਸੀਂ ਤੁਹਾਡੇ ਬੱਚੇ ਨੇ ਕੱਪੜੇ ਕਿੰਨੇ ਸੋਹਣੇ ਪਾਏ ਹੁੰਦੇ ਜੇ ਉਹ ਇੰਨੇ ਐਂਜ ਲੱਗਦਾ ਪ੍ਰੋਪਰ ਬਰੈਂਡਡ ਕੱਪੜੇ ਲੱਗਦੇ ਨੇ ਹਨਾ, ਜਿਵੇਂ ਕਿ ਤੇ ਮੈਨੂੰ ਐਂ ਉਦਾਂ ਦੇ ਕੱਪ ਕੱਪੜੇ ਉਹਨੂੰ-ਉਹਨੂੰ ਕੀ ਪਤ ਤਾ ਲੱਗਨਾ ਮੈਂ ਟੈਗ ਵਗੈਰਾ ਲਾ ਦੇਣੇ ਨੇ। ਆਪਣਾ ਕੱਪੜੇ ਲਾ ਆਏ ਹਾਂ ਬਈ ਪਾਓ ਬੱਚਿਆਂ ਨੂੰ ਹੈ ਨਾ ਹਾਂ ਪਿੱਛੇ ਮੈਂ ਇਨਾ ਸਮਝਾਇਆ ਸੀ ਮੈਂ ਕਿਹਾ ਗਰਮੀਆਂ ਨੇ ਬੱਚੇ ਗੰਦੇ ਕਰਦੇ ਨੇ ਕੱਪੜੇ ਵੀ ਥੋੜ੍ਹਾ ਨੋਰਮਲ ਲੈ ਦਿੰਨੇ ਆ ਸਾਡੇ ਇੱਥੇ ਨਾ ਬੜੇ ਮੋਲ ਵੀ ਹੈਗਾ ਜੇ ਮਤਲਬ ਵਿਸ਼ਾਲ ਮੋਲ ਏ ਆਪਣਾ ਉਹ ਜੂਡੀਓ ਏ ਹਨਾਂ ਤੇ ਮੈਂ ਕਿਹਾ ਚੱਲ ਇਧਰੋਂ ਵੀ ਵੇ ਹੁੰਦੀਆ ਨੇ,
ਅੱਛਾ,
ਅੱਛਾ-ਅੱਛਾ,
ਹੁਣ ਮੈਂ ਸੋਚਿਆ, ਦੋ-ਦੋ ਚਾਰ ਚਾਰ ਟੀ ਸ਼ਰਟਾ। ਲਿਆ ਕੇ ਰੱਖਦਾ ਇੱਕ ਵਾਰ ਜੇ ਪਸੰਦ ਆ ਨਾ ਫੇਰ ਮਗਰੋਂ ਬਾਅਦ ਚ ਦਸ ਦਾ ਗਾ ਵੀ ਕਿੱਥੋਂ ਲਿਆਏ ਸੀ।
ਕੋਈ ਨੀ ਮੈਂ ਮਾਰਕੀਟ ਗਈ ਨਾ ਮੈਂ ਤੁਹਾਨੂੰ ਤੁਹਾਨੂੰ ਫੋਨ ਕਰ ਲਾਂਗੇ ਤੇ ਮੈਂ ਤੁਹਾਡੇ ਕੋਲ ਪੁੱਛ ਲਾਂਗੀ ਠੀਕ ਹੈ ਉਸ ਟਾਈਮ ਤੁਹਾਨੂੰ ਦਿਖਾ ਵੀ ਦਾਂਗੀ ਜਿਹੀ ਤੁਹਾਨੂੰ ਓਕੇ ਲੱਗੀ ਤੁਸੀਂ ਓਕੇ ਕਰ ਦੇਣਾ।
ਹਾਂਜੀ-ਹਾਂਜੀ ਪੇਮੈਂਟ ਮੈਂ ਤੁਹਾਨੂੰ ਕਿਊ ਆਰ ਕਰ ਦਾਂਗਾ ਠੀਕ ਐ।
ਹਾਂ-ਹਾਂ, ਜਰੂਰ ਕੋਈ ਗੱਲ ਨਹੀਂ ਤਾਂ।
ਹਾਂਜੀ, ਹੋਰ ਸੁਣਾਓ?
ਵਧੀਆ
ਰੋਟੀ ਖਾ ਲਈ? ਹਾਂ ਬਸ ਮੈਂ ਹੁਣੇ ਹੀ ਖਾਧਾ ਆ। ਅੱਜ ਕਿਸੇ ਘਰ ਗਏ ਸੀ ਤੇ ਉਹਨਾਂ ਨੇ ਟਿੱਕੀਆਂ ਬਣਾਈਆਂ ਸੀ, ਨਾਲ ਟਿੱਕੀਆਂ ਬਣਾਈਆਂ ਸੀ ਕਹਿੰਦਾ, ਮੈਂ ਕਿਸੇ ਦੇ ਘਰ ਨਾ ਲੰਚ ਸੀ ਉਹਨਾਂ ਨੇ ਇਨਵਾਈਟ ਕੀਤਾ ਸੀ ਅਤੇ ਫਿਰ ਉਹਨਾਂ ਨੇ ਟਿੱਕੀਆਂ ਬਣਾਈਆਂ ਸੀ। ਆਲੂ ਬੈਂਗਣ ਦੀ ਸਬਜ਼ੀ ਸੀ, ਨਾਲ ਚੌਲ ਸੀ ਆਪਣਾ ਨਾਲ ਫਿਰ ਉਹਨਾਂ ਨੇ ਫਰੂਟਸ ਵਿੱਚ ਮੈਂਗੋ ਸੀ ਮਸ ਮੈਲਨ ਸੀ ਵਾਟਰਮੈਲਨ ਸੀ ਕਾਫੀ ਸੀ, ਹਾਂਜੀ। ਹਾਂਜੀ, ਬਸ ਫਿਰ ਉਹ ਤੁਹਾਨੂੰ ਪਤਾ ਫਰੂਟਸ ਨਾਲ ਹੀ ਟਿੱਡ ਭਰ ਗਿਆ, ਕੁਛ ਫਿਰ ਦੋ ਤਿੰਨ ਟੱਕ ਕੀਆਂ ਖਾ ਲਈਆਂ। ਬਸ ਫੇਰ ਹੁਣ ਮਨ ਹੀ ਨੀ ਸੀ, ਹੁਣ ਮੈਂ ਘਰ ਆਇਆ ਅਸੀਂ ਹੁਣੇ, ਬਸ ਹੁਣ ਚਾਹ ਵਗੈਰਾ ਪੀਆਂ ਗੇ।
ਅੱਛਾ ਅੱਛਾ ਤੇ ਫੇਰ ਕੀ ਕਹਿੰਦੇ, ਉਹ ਨੇ ਛੋਲੇ ਟੱਕੀ ਬਣਾਏ ਸੀ, ਜਾ ਵੈਸੇ ਦਹੀਂ
ਨਹੀਂ ਉਹਨਾਂ ਨੇ ਨਾ ਦਹੀਂ ਟਿੱਕੀ ਬਣਾਈ ਸੀ, ਬੜੀ ਸਵਾਦ ਸੀ। ਮਤਲਬ ਉਹਨਾਂ ਨੇ ਨਾ ਪੋਹੇ ਪਾ ਕੇ ਟਿੱਕੀ ਬਣਾਈ ਸੀ। ਮੈਂ ਤੇ ਆਪ ਪਹਿਲੀ ਵਾਰ ਖਾਧੀ, ਮੈਂ ਕਦੀ ਖਾਤੀ ਨੀ ਆਪਾਂ ਤੇ ਦੇਖੋ ਸੂਜੀ ਵਾਲੀ ਖਾ ਲਈ ਦੀ ਆ, ਸੂਜੀ ਵਾਲੀ ਜਾਂ ਮੈਦੇ ਆਲੀ ਖਾ ਲਈ ਦੀ ਜਾਂ, ਆਰਰੋਟ ਵਗੈਰਾ ਪਾ ਕੇ ਜਿਹੜੀ ਬਣਦੀ ਆ। ਪਰ ਉਹਨਾਂ ਨੇ ਆਰਾਰੋਟ ਵਗੈਰਾ, ਕੁਛ ਨਹੀਂ ਪਾਇਆ ਦੱਸੀ ਉਹ ਨੇ ਸਿੰਪਲ ਪੋਹੇ ਪਲੱਸ ਆਲੂ ਮਤਲ ਬੜੇ ਹੀ ਸਵਾਦ ਸੀ, ਮੈਂ ਤੇ ਸੱਚੀ ਪਹਿਲੀ ਵਾਰ ਖਾਂਦੀ ਬੜੀ ਕ੍ਰੰਚੀ ਬਹੁ ਬਹੁਤ ਸਵਾਦ ਸੀ। ਨਾਲ ਉਹਨਾਂ ਨੇ ਉੱਤੇ ਮੱਠੀ ਪਾਈ ਸੀ, ਤੋੜ ਕੇ ਪੂਜੀਆਂ ਸੀਗੀ, ਪਿਆਜ ਚਟਨੀਆਂ ਵੀ ਉਹਨਾਂ ਨੇ ਘਰ ਬਣਾਈਆਂ ਦੀਆਂ ਸੀ। ਖੱਟੀ ਮਿੱਠੀ ਹੋ ਗਈ। ਪੁਦੀਨੇ ਵਾਲੀ ਹੋ ਗਈ ਹਾਂ, ਬੜਾ ਅੱਛਾ ਸੀ ਉਹਨਾਂ ਨੇ ਅਰੇਂਜਮੈਂਟ ਵ ਆ ਕੀਤਾ ਪਿਆ ਸੀ।
ਅੱਛਾ
ਹਾਂਜੀ-ਹਾਂਜੀ, ਹਾਂ-ਹਾਂ ਹੋਰ ਤੁਸੀਂ ਸੁਣਾਓ? ਬਸ ਵਧੀਆ, ਸੂਟ ਵਗੈਰਾ ਕਿ ਕਿਥੋਂ ਸਟਿਚ ਕਰਾਂਦੇ ਹੋ? ਬੁਟੀਕ ਤੋਂ ਜਾ ਆਪ ਹੀ ਕਰਦੇ ਹੋ?
ਨਹੀਂ ਮੇਰੀ ਮੰਮਾ ਹੀ ਕਰਦੇ ਨੇ, ਹੁਣ ਤੇ ਮੰਮੀ ਨੇ ਕਜ਼ਨ ਦਿੱਤਾ ਹੈ ਸਲਣਾ ਬੂਟੀਕ ਹੈਗਾ ਏ। ਹਾਂਜੀ ਉਹਨੂੰ ਦੇਈ ਦਿੱ ਤੇ ਨਹੀਂ ਸਰਵਈ
ਚਲੋ ਵ ਸਹੀ ਗੱਲ ਹੈ ਪਤਾ ਕੀ ਦੇਖੋ ਜਿਹਦੇ ਤੇ ਮਾਣ ਹੁੰਦਾ ਬੰਦਾ ਹਨੇ
ਹਾਂਜੀ ਬਿਲਕੁਲ ਤੇ ਛੋਟਾ ਵੀ ਥੋੜ੍ਹਾ ਰੋਬ ਨਾਲ ਵੀ ਕਹਿ ਲੈਂਦੇ ਹਾਂ ਪਰ ਬੜਾ ਪਿਆਰਾ ਹੈ ਉਹ ਗੱਲ ਨੀ ਉਹ ਕਰਦੇ ਦਾ ਸਾਰੇ ਕੰਮ ਕਰਦਾ ਹੈ ਫਟਾਫਟ
ਹਾਂਜੀ ਹਾਂਜੀ ਦੇਖੋ ਜਿੱਥੇ ਜੀਅ ਪਿਆਰ ਹੋਏ ਨਾ ਬੰਦਾ ਫਿਰ ਪਤਾ ਕਰਦਾ ਹੀੀ ਤੁਸੀਂ ਵੀ ਘੱਟ ਥੋੜ੍ਹੀ ਕਰਦੇ ਹੋਣੀ ਉਹਦੇ ਨਾਲ
ਹਮ ਕੁੁਛਸ਼ਨੀਆਂ ਸਧ ਕੁਛ ਨੀ ਕਰ ਪਾਉਂਦੇ ਉਹ ਬੜਾ ਹੀ ਅੱਛਾ ਹੈ ਕਦੇ ਨ ਨੀ ਕਰਦਾ
ਅੱਛਾ ਅੱਛਾ ਚਲੋ ਵਧੀਆ ਗੱਲ ਏ ਹੋਰ ਸੁਣਾਓ
ਬਸ ਵਧੀਆ ਲਾਓ ਤੁਸੀਂ ਚੱਕਰ ਆਓ
ਬਸ ਮੈਂ ਕਹਿੰਦਾ ਤੇ ਪਿਆ ਥੋੜ੍ਹਾ ਟਾਈਮ ਰੁਕ ਜਾਓ ਆਪਣਾ ਤਿੰਨ ਚਾਰ ਦਿਨ ਤੱਕ ਮੈਂ ਆਣਾ ਤੁਹਾਡੇ ਵਾਲੀ ਸਾਈਡ ਹੀ ਅਤੇ ਮੈਂ ਆਵਾਂਗਾ ਫਿਰ ਤੁਹਾਡੇ ਵੱਲ ਜੇ ਤੁਹਾ ਤੁਸੀਂ ਆਓ ਸਾਡੇ ਪਹਿਲੇ ਤੁਸੀਂ ਆਓ ਬਵਿਸ ਵਾਰ
ਚਲੋ ਕੋਈ ਨਹੀਂ ਅਸੀਂ ਲੈਣੇ ਹ ਹੁਣ ਚੱਕਰ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋ ਚਲੋ ਫਿਰ ਠੀਕ ਹੈ ਸਤਿ ਸ਼੍ਰੀ ਅਕਾਲ ਹੈ ਨਾ
ਹਾਂਜੀ ਠੀਕ ਸਤਿ ਸ੍ਰੀ ਅਕਾਲ